ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਹੋ ਤੁਸੀਂ?
ਹਾਂਜੀ-ਹਾਂਜੀ, ਤੁਸੀਂ ਸੁਣਾਓ ਜੀ ਕੀ ਹਾਲ ਚਾਲ?
ਅਸੀ ਵਧੀਆ ਹੈ, ਅੱਸੀ ਤੋਂ ਤੁਸੀਂ ਦੱਸੋ?
ਹੋਰ ਘਰੇ ਸਾਡੇ ਠੀਕ ਨੇ?
ਹਾਂਜੀ ਵਧੀਆ ਜੀ, ਸਾਰੇ ਨਿਆਣੇ ਠੀਕ ਨੇ ਨਿਆਣੇ ਵੀ ਠੀਕ ਨੇ ਸਿਆਣੇ ਵੀ ਠੀਕ ਨੇ।
ਹਾਂਜੀ, ਹਾਂਜੀ, ਪਹਿਲੇ ਮਿਲੇ ਸੀ ਭਾਜੀ ਦੱਸਦੇ ਸੀ ਕਿ ਤੁਸੀਂ ਕਿੱਧਰ ਘੁੰਮ ਕੇ ਆਏ ਸੀ। ਕੀਧਰ ਘੁੰਮ ਆਇਓ ਜੀ। ਦੱਸਿਆ ਹੀ ਨਹੀਂ ਤੁਸੀਂ ਤਾਂ ਹਾਂਜੀ ਮੈਂ ਕਿਹਾ ਤੁਸੀਂ ਫੋਨ ਲਓਗੇ ਮੈਨੂੰ ਬਈ ਦੱਸੋਗੇ ਹਰ ਵਾਰੀ ਤੇ ਫੋਨ ਲਾ ਕੇ ਦੱਸਦੇ ਈ ਉਹ ਆਪਾਂ ਇੱਧਰ ਚੱਲੇ ਹਾਂ ਆਪਾਂ ਉੱਧਰ ਚੱਲੇ ਹਾਂ। ਇਸ ਵਾਰੀ ਪਤਾ ਨੀ ਤੁਹਾਨੂੰ ਕੀ ਹੋਇਆ ਤੁਸੀਂ ਫੋਨ ਨੀ ਲਾਇਆ ਕਾਫ਼ੀ ਦਿਨ ਹੋ ਗਏ ਨੇ ਮੈਂ ਕਿਹਾ ਚਲੋ ਆਪਾਂ ਹੀ ਫਿਰ ਫੋਨ ਲਾ ਲਈਏ ਮੈਂ ਕਿਹਾ ਭੈਣੀ ਨੇ ਯਦ ਹੀ ਨੀ ਕੀਤੀ। ਤਾਂ ਮੈਂ ਕਿਹਾ ਚਲੋ ਆਪਾਂ ਹੀ ਫੋਨ ਲਾ ਕੇਹਾਲ ਚਾਲ। ਪੁੱਛੀਏ ਹੋਰ ਤੇਰੀ ਨਨਾਣ ਨੂੰ ਆਈਆਂ ਹੋਣੀਆਂ ਛੁੱਟੀਆਂ ਪਈਆਂ ਹੋਈਆਂ ਨਿਆਣੇ ਦੀਆਂ।
ਨਹੀਂ ਜ ਨ ਨਣਾਨਾਂ ਸਾਡੀੇ ਦੂਰ ਹੀ ਰਹਿੰਦੀਆਂ ਨਾ ਤਾਂ ਵੀ ਨੀ ਆਈਆਂ ਨੇ ਸ ਨਿਆਣਾ ਵੀ ਤੰਗ ਕਰਦੇ ਨਾ ਨਹਾਦੇ ਰਹਿੰਦੇ ਵੀ ਨੀ ਨਾ
ਅੱਛਾ ਜੀ ਅੱਛਾ
ਨਿਆਣੇ ਕਿੱਦੇ ਰੁਕਦੇ ਨੇ ਨਾਨਕੇ ਨਿਆਣੇ ਤੇ ਰੁਕਦੇ ਨਿ
ਅੱਛਾ ਜੀ ਅੱਛਾ ਵੱਡੇ ਹੋ ਗਏ ਉਹੇ ਨਾ ਸਿਆਣੇ ਹੋ ਗਏ ਹੋਨੇ ਨਾ ਤਾਂ ਕਰਕੇ ਨੀ ਜਾਂਦੇ ਹੋਣੇ ਹਾਂਜੀ ਹਾਂਜੀ ਤੇ ਫੇਰ ਕਿੱਥੇ ਘੁੰਮ ਆਏਓ ਸੀ ਤੁਸੀਂ
ਤੁਹਾਨੂੰ ਪਤਾ ਹੀ ਕੱਲ ਸੰਡੇ ਸੀ ਅਸੀਂ ਪਹਿਲਾਂ ਗੁਰਦੁਆਰੇ ਮ ਮੱਥਾ ਟੇਕਦਾ ਹੁੰਦਾ ਹੈ ਗੁਰਦੁਆਰੇ ਬੁੜੀਏ ਗਏ ਸੀ ਅਸੀਂ
ਅੱਛਾ ਬੁਰੀਆ ਸਹਿਬ ਗਾਏਸੀ
ਹਾਂ ਬੁੜੀ ਸਾਹਿਬ ਗਏ ਸੀ ਅਸੀਂ ਫੇਰ ਉੱਧਰ ਮਤਲਬ ਦਸ ਪੰਦਰਾਂ ਮਿੰਟ ਅਸੀਂ ਜੋ ਸਰਦਾਂ ਨਾਲ ਬੈਠ ਹੁੰਦਾ ਓਦੇ ਬੈਠੇ ਸੀ ਮਤਲਬ ਮੱਥਾ ਠੇਕਾ ਸੀ
ਹਾਂਜੀ ਹਾਂਜੀ,
ਉਹ ਲੰਗਰ ਪਾਨਿ ਛਕਾ ਸੀ। ਹੈਲੋ ਹੈਲੋ ਲੰਗਰ ਪਾਣੀ ਛੱਕ ਹਾਂਜੀ ਅਸੀਂ ਲੰਗਰ ਪਾਣੀ ਛਕਾ ਸੀ ਉੱਧਰੋਂ ਫੇਰ ਅਸੀਂ ਨਿਆਣੇ ਕਹਿਣ ਲੱਗ ਅਸੀਂ ਕਿੱਧਰ ਹੋਰ ਵੀ ਘੁੰਮ ਕੇ ਲੈ ਕੇ ਆ।
ਹਾਂਜੀ,
ਅਸੀਂ ਸਿਟੀ ਸੈਂਟਰ ਘੁੰਮਨ ਘੁੰਮ ਕੇ ਆਏ ਸੀ।
ਅੱਛਾ ਜੀ ਅੱਛਾ,
ਝੂਲੇ ਵਗੈਰਾ ਕਿਸ਼ਤੀ ਵਗੈਰਾ ਲਿੱਤੀ ਸੀ ਨਿਆਣਿਆਂ ਨੇ।
ਅੱਛਾ ਜੀ, ਕੁਛ ਮੇਲਾ ਮੂਲਾ ਲੱਗਾ ਹੋਇਆ ਜੀ।
ਹਾਂਜੀ ਲੱਗਾ ਸੀ ਪਰ ਅਸੀਂ ਲੈ ਮਤਲਬ ਜਲਦੀ ਚਲੇ ਗਏ ਸੀ ਨਾ ਤੇ ਨਿਆਣਿਆਂ ਨੂੰ ਇਹ ਵੀ ਨੀ ਪਤਾ ਦੂ ਪੈ ਗਈ ਹੈ। ਬਿਮਾਰ ਹੋ ਜਾਣੇ ਨੇ ਨਿਆਣੇ ਕਿੱਤੇ ਮੰਨਦੇ ਨੇ ਅਸੀਂ ਮਤਲਬ ਖੁੱਲਾ ਨੀ ਸੀ ਇੰਨੇ ਮਤਲਬ ਹਾਂਜੀ ਖੁੱਲਾ ਨੀ ਸੀ ਮੇਲਾ ਅਸੀਂ ਪਹਿਲੇ ਮਤਲਬ ਅਸੀਂ ਘੁੰਮ ਆਏ ਸੀ।
ਹਾਂਜੀ ਹਾਂਜੀ,
ਅਸੀਂ ਤਾਂ ਕਿਹਾ ਸੀ ਰਾਤੀ ਚੱਲਾਂਗੇ ਚੱਲ ਮੇਲਾ ਵਗੈਰਾ ਵੀ ਦੇਖ ਲਾਂਗੇ।
ਹਾਂਜੀ
ਜੋ ਕਿੱਧੇ ਜਾਂਦੇ ਨੇ ਇਹ ਚੀਜ਼ ਦੇਖਣੀ ਚਾਹੀਦੀ ਹੈ।
ਬ ਜ਼ਰੂਰੀ ਹੈ ਬੱਚਿਆਂ ਨੂੰ ਇਹ ਵਿ ਘੁਮਾਣ ਘੁਮਉਣਾ ਫਿਰਾਉਣਾ ਵੀ ਜਰੂਰੀ ਹੈ ਜੀ ਬੱਚਿਆਂ ਨੂੰ ਤਾਂ ਹੀ ਗਾਂ ਪਤਾ ਲੱਗੇਗਾ। ਕਿ ਦੁਨੀਆਂ ਹੋਰ ਵੀ ਕਿੰਨੀ ਸੋਹਣੀ ਹੈਗੀ ਵੇਖਣ ਨੂੰ ਰੰਗ ਬਿਰੰਗੇ ਝੂਲੇ ਨਜ਼ਾਰੇ ਹੈਗੇ ਨੇ। ਲਾਈਟਾਂ ਹੈ ਨਹੀ। ਸੋਹਣੀਆਂ ਨੇ ਬੰਦੇ ਨੂੰ ਨਾ ਨਿਆਣੇ ਨੂੰ ਲੈ ਕੇ ਜਾਣਾ ਚਾਹੀਦਾ ਜੀ ਅੰਦਰ ਬਾਹਰ ਜ਼ਰੂਰ ਬੱਚਿਆਂ ਨੂੰ ਵੀ ਪਤਾ ਪਤਾ ਲੱਗੇ ਵਿਗਿਆਨ ਮਿਲੇ ਨੌਲੇਜ ਮਿਲੇ ਸਿੱਖਿਆ ਮਿਲੇ ਉਹਨਾਂ ਨੂੰ ਕਿ ਹਾਂ ਬਾਈ ਘੁੰਮਣ ਫਿਰਨ ਨਾਲ ਵੀ ਥੋੜਾ ਮਾਇੰਡ ਦਿਮਾਗ ਜ ਨਾ ਖੁੱਲਦਾ ਹੈ ਨਿਆਣਿਆਂ ਦਾ। ਕਿ ਕੋਈ ਨਵੀਂ ਨਵੀਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਨਾ ਜੀ।
ਹਾਂਜੀ,
ਹਾਂਜੀ, ਇਸਦੇ ਕਰਕੇ ਨਿਆਣਾ ਜ਼ਰੂਰੀ ਹੀ ਹੈ ਜੀ ਬਾਹਰ
ਇਹ ਕਹਿੰਦੀ ਪਈ ਸੀ ਅਗਰ ਤੁਹਾਨੂੰ ਇੱਕ ਦਿਨ ਕੇ ਲੀਏ ਪੀ ਐਮ ਮੋਦੀ ਬਣਾ ਦੀਏ ਜਾਏ ਤੇ ਜਨਤਾ ਲਈ ਤੁਸੀਂ ਕੀ ਕਰੋਗੇ।
ਜੀ ਭੈਣ ਜੀ ਅਸੀਂ ਤਾਂ ਅਗਰ ਸਾਨੂੰ ਪੀ ਐਮ ਮੋਦੀ ਇੱਕ ਵਾਰੀ ਬਣਾ ਦਿੱਤਾ ਜਾਏ। ਪ੍ਰਧਾਨ ਮੰਤਰੀ ਬਣਾ ਦਿੱਤਾ ਜਾਏ ਤੇ ਆਪਾਂ ਦੇ ਜੀ ਜਨ। ਤਾਂ ਲਈ ਆਪਾਂ ਆਹੀ ਸਹੂਲੀਅਤ ਕਰਾਂਗੇ ਜੋ ਗਰੀਬੀ ਅਮੀਰੀ ਨਾ। ਇੱਕ ਜੀ ਬਣਾਵਾਂਗੇ, ਮਤਲਬ ਇੱਕ ਸਾਰ ਕਰਾਂਗੇ ਜੀ। ਜੋ ਅੱਜ ਕੱਲ ਵੇਖੋ ਕਿੰਨਾ ਭੇਦਭਾਵ ਹੋਇਆ ਪਿਆ ਹੈ ਗ਼ਰੀਬ ਆ। ਅੱਡ ਹੋਏ ਪਏ ਨੇ ਅਮੀਰ ਅੱਡ ਹੋਏ ਪਏ ਨੇ ਉਹ ਸਾਰਾ। ਸਹੂਲੀਅਤ ਕਰਕੇ ਸਹੀ ਕਰਨਾ ਹੈ ਜੀ। ਮਤਲਬ ਏਕਤਾ ਬਣਾਉਣੀ ਹੈ ਜੀ ਠੀਕ ਆ ਜੀ ਇਕੱਠ ਬਣਾਉਣਾ ਹੈ ਜੀ ਇਹਨਾਂ ਦਾ। ਬਸ ਜੀ ਉਸ ਤੋਂ ਬਾਅਦ ਹੋਰ ਕਰਨੀ ਜੋ ਸੜਕਾਂ ਅੱਜ ਟੋਏ ਪਏ ਹੋਏ ਨੇ ਸੜਕਾਂ ਪੱਟੀਆਂ ਹੋਈਆਂ ਨੇ ਜੀ। ਉਹਨਾਂ ਨੂੰ ਤੁਸੀਂ ਫਾਇਦੇ ਕਰਨੇ ਨੇ। ਜੋ ਮਤਲਬ ਬਰਾਬਰ ਹੀ ਸੜਕਾਂ ਬਣਾਉਣੀਆਂ ਹੈ ਸੜਕਾਂ ਪੱਟ ਪੱਟ ਕੇ ਟੋਏ ਪਾ ਰੱਖੇ ਨੇ ਜੋ ਤੁਹਾਨੂੰ ਪਤਾ ਗੱਡੀ। ਗਟਰ ਵੀ ਖੁੱਲ੍ਹੇ ਪਏ ਨੇ।
ਹਾਂਜੀ ਹਾਂਜੀ।
ਬਸ ਜੀ, ਉਹ ਸੁਧਾਰਾਂਗੇ ਜੀ ਗਟਰ ਵਗੈਰਾ ਤੇ ਨਾਲੇ ਖੱਡੇ ਬੰਦ। ਕਰਾਵਾਂਗੇ ਜੀ ਜੋ ਵਿਚਾਰੇ। ਗਰੀਬ ਜੋ ਜੋ ਸ਼ਰਾਬ ਵੀ ਲਾ ਲਓ ਜੀ ਸ਼ਰਾਬਾਂ ਵੀ ਬੰਦ ਕਰਾਉਣੀਆਂ ਜੀ ਆਪ। ਆਪਾਂ ਸ਼ਰਾਬਾਂ ਨੇ ਤਾਂ ਬੇੜਾ ਗਰਕ ਕੀਤਾ ਹੋਇਆ ਘਰ ਘਰ ਦਾ। ਤੁਸੀਂ ਦੇਖਦੇ ਹੀ ਹੋਣੇ ਹੋ ਥਾਂ ਥਾਂ ਤੇ ਲੰਮੇ ਪਏ ਹੁੰਦੇ ਇੰਨੀ ਬੁਰੀ ਹਾਲਤ ਹੋਈ ਪਈ ਨਸ਼ਿਆਂ ਕਰਕੇ ਤਾਂ।
ਤਾਂ ਇੰਨੇ ਹੈਗੇ ਨੇ ਨਿਆਣੇ ਗਿਰ ਵੀ ਜਾਂਦੇ ਨੇ ਗਟਰ ਦੇ ਵਿੱਚ।
ਹਾਂਜੀ, ਹਾਂਜੀ, ਹਾਂਜੀ ਉਹੀ ਸਭ ਤੋਂ ਪਹਿਲਾਂ। ਉਹੀ ਬੰਦ ਕਰਾਵਾਂਗੇ ਜੀ ਗਟਰ ਵਗੈਰਾ ਬੰਦ ਕਰਾਵਾਂਗੇ ਜੀ ਤੇ ਇਹ ਨਾਲੇ ਸਭ ਤੋਂ ਪਹਿਲਾਂ ਜੀ ਸ। ਤੋਂ ਪਹਿਲਾਂ ਜਿ ਘਰ ਬਰਬਾਦ ਕਰਨ ਵਾਲੀ ਚੀਜ਼ ਹੈ। ਸ਼ਰਾਬਾਂ ਨਸ਼ਿਆਂ ਦੀ ਲੱਤਾਂ। ਹਾਂਜੀ ਸਭ ਤੋਂ ਪਹਿਲੇਾਂ ਜੇ ਆਹੀ ਬੰਦ ਕਰਾਉਣਾ ਜੀ। ਅਗਰ ਮੈਂ ਇੱਕ ਦਿਨ ਵਾਸਤੇ ਤੇ ਪ੍ਰਧਾਨ ਮੰਤਰੀ ਬਣ ਗਈ ਤਾਂ।
ਹਾਂਜੀ ਹਾਂਜੀ ਕੋ ਜਨਾਨੀਆਂ ਵੀ ਮਾਰਾ ਖਾ ਲੈਂਦੀਆਂ ਪੀ ਕੇ ਆਉਂਦੇ ਨੇ ਮਾਰਾ ਮਾਰਦੇ ਨੇ। ਜਨਾਨੀਆਂ ਨੂੰ ਮਾਰਾ ਖਾ ਲੈਂਦੀਆਂ ਬੇੜਾ ਮਾਰ ਕੀਤਾ ਸਾਰਾ ਸ਼ਰਾਬ ਨੇ ਤਾਂ।
ਹਾਂਜੀ, ਹਾਂਜੀ ਨਸ਼ਿਆਂ ਕਰਕੇ ਨਾ ਜਨਾਨੀਆਂ ਦੀ ਤਾਂ ਜ਼ਿੰਦਗੀ ਦੀ ਗਤੀ ਨੀ ਹੈਗੀ ਜੀ। ਨਾਸ ਕੀਤਾ ਹੋਇਆ ਜੀ ਇਹ ਨੀ ਦੇਖਦੇ ਆਪਣਾ ਘਰ ਬਾਹਰ ਪਹਿਲੇ ਵੇਖੀਏ ਬਸ ਇਹ ਨਾ। ਸ਼ਰਾਬੀਆਂ ਨੂੰ ਕੀ ਹੈ ਜੀ। ਸ਼ਰਾਬਾਂ ਚਾਹੀਦੀਆਂ ਨੇ ਜੀ ਬਸ ਸ਼ਰਾਬਾਂ ਕਰ ਕਰਕੇ। ਦੂਜੀਆਂ ਦੀ ਧੀਆਂ ਭੈਣਾਂ ਦੀ ਜ਼ਿੰਦਗੀ ਖ਼ਰਾਬ ਕਰੀ ਹੋਈ ਇਹਨਾਂ ਨੇ। ਹ
ਇਹ ਨੀ ਵੇਖਦੇ ਦਾਰੂ ਵਾਲੇ ਜੋ ਨਿਆਣੇ ਵੀ ਤਾਂ ਵੇਖਦੇ ਪਏ ਨੇ ਕੱਲ ਨੂੰ ਸਾਡੇ ਨਿਆਣੇ ਵੀ ਐਵੇਂ ਸਿ। ਸਿਖਣ ਗਏ ਦੇਖ ਕੇ ਸਿੱਖਦੇ ਨੇ ਨਿਆਣੇ ਵੀ
ਸਹੀ ਗੱਲ ਹੈ ਜੀ ਤਦ ਇ ਮੈਂ ਤੇ ਕਿਹਾ ਕਿ ਮੈਂ ਤਾਂ ਪਹਿਲਾਂ ਜੀ ਸ਼ਰਾਬ ਬੰਦ ਕਰਾਊਂਗੀ ਉਸ ਤੋਂ ਬਾਅਦ ਜੀ। ਹੋਰ ਰਹਿ ਗਏ ਜੀ ਤੁਹਾਡੇ ਜੋ ਧਰਮ ਦੇ ਬਾਰੇ ਉਹ ਕਰਦੇ ਨੇ। ਜਿਵੇਂ ਸਕੂਲ ਲੰਘ ਜਾਓ ਧਰਮ ਦੇ ਬਾਰੇ ਕਰਦੇ ਨੇ ਨਾ ਕਿ ਤੁਸੀਂ ਕੜਾ ਕਿਉਂ ਪਾ ਕੇ ਆ ਗਏ ਜੀ ਇਹ ਵੀ ਜਾ ਕੇ ਉਹਨਾਂ ਨੂੰ ਮੱਤ ਦੇਕੇ। ਆ ਆ ਸਕੂਲ ਵਾਲਿਆਂ ਨੂੰ ਕਿ ਭੇਦ ਪਾਓ ਸਿੱਖ ਹੋਰ ਹਿੰਦੂ ਚ ਭੇਦ ਪਾਓ ਨਾ ਕਰਾਓ ਤੁਸੀਂ। ਧਰਮ ਦੇ ਮਾਮਲੇ ਚ ਏਕਤਾ ਕਰਾਓ ਜੀ ਨਿਆਣਿਆਂ ਨੂੰ ਏਕਤਾ ਸਿਖਾਓ। ਤੁਸੀਂ ਆਪ ਗ਼ਲਤ ਬੋ ਰਹੇ ਹੋ ਬੱਚਿਆਂ ਦੇ ਵਿੱਚ ਨਿਆਣਿਆਂ ਦੇ ਵਿੱਚ। ਤੇ ਬੱਚੇ ਕੀ ਕਰਨਗੇ ਜੀ।
ਹਾਂਜੀ ਹਾਂਜੀ।
ਹਾਂ। ਬੱਸ ਜੀ ਆਹੀ ਮੈਂ ਕਰਾਉਣਾ ਹੈ ਜੀ ਹੋਰ ਜੋ ਰਹਿ ਗਏ ਜੋ ਗਰੀਬ ਲਾਈਨ ਇੱਧਰ ਲਗਦੇ। ਤੇ ਰਾਸ਼ਨ ਲੈਂਦੇ ਨੇ ਜੀ ਉਹ ਠੀਕ ਰਹਿਣਾ ਜੋ ਲੰਬੀ- ਲੰਬੀ ਲਾਈਨਾ ਦੇ ਵਿੱਚ ਲੱਗੇ ਹੁੰਦੇ ਨੇ ਰਾਸ਼ਨ ਲੈਣ ਨੂੰ, ਉਹ ਸਹੀ ਸਹੂਲੀਅਤ ਕਰਾਉਣੀ ਹੈ ਜੀ ਕਿ ਵੀ ਇੱਕ ਹੋਵੇ ਸਾਰਾ ਮੱਤਲਬ ਲਾਈਨਾ ਲਾਉਣੀਆਂ ਹੋਣ ਉਹਨਾਂ ਨੂੰ ਕਿ ਵੀ ਆਰਾਮ ਨਾਲ, ਆਰਾਮ ਹਾਂਜੀ ਜੋ ਵੀ ਰਾਸ਼ਨ ਲੈਣ ਆਏ ਲੈ ਲਵੇ ਨੰਬਰ ਮਿਲ ਜਾਣਾ ਉਹਨਾਂ ਨੂੰ ਪਰਚੀਆਂ ਦੇ, ਬਈ ਆਹ ਨੰਬਰ ਬਰ ਤੇ ਤੁਹਾਡਾ ਰਾਸ਼ਨ ਮਿਲ ਜਾਏਗਾ ਜੀ
ਇੱਕ ਨਾ ਸੋਨਾ ਵੀ ਘੱਟ ਹੋਣਾ ਚਾਹੀਦਾ ਤੁਹਾਨੂੰ ਪਤਾ ਕਿੰਨਾ ਰੇਟ ਤੇ ਪਹੁੰਚ ਗਿਆ ਸੋਨਾ ਇਹਨਾਂ ਕਰੀਬ ਸਥਿਤੀ ਸੋਨਾ ਨਹੀਂ ਪਾ ਸਕਦੀ ਸਹੀ ਦੀਦੀ ਪਾ ਸਕਦੀ ਹੈ
ਹਾਂਜੀ ਸਹੀ ਗੱਲ ਹੈ ਜੀ, ਨਾਲੇ ਗ਼ਰੀਬਾਂ ਵਾਸਤੇ ਗ਼ਰੀਬਾਂ ਦੀ ਕੁੜੀਆਂ ਵਾਸਤੇ ਸੋਨੇ ਦੀ ਸਹੂਲੀਅਤ ਕਰਾਉਣੀ ਹੈ, ਸੋਨੇ ਦਾ ਰੇਟ ਘਟਾਉਣਾ ਦੇਖੋ ਜੀ ਆਹ ਤੇ ਬਹੁਤ ਜ਼ਰੂਰੀ ਹੈ ਦੇਖੋ ਅੱਜ ਕੱਲ ਤੇ ਸੋਨੇ ਕਰਕੇ ਦਾਜ਼ ਕਰਕੇ ਕਿੰਨੀ ਕੁੜੀਆਂ ਨੂੰ ਮਾਰ ਦਿੰਦੇ ਨੇ ਜੀ
ਮਾਰ ਦਿੰਦੇ, ਕੁੱਖ ਚ ਹੀ ਮਾਰ ਦਿੰਦੇ ਨੇ ਦਾਜ ਹੀ ਦੇ ਪਾਉਂਦੇ ਕੁਖ ਵਿਚ ਮਾਰ ਦਿੰਦੇ ਜਾਂ ਲੰਬੀ ਲੈਂਦਾ ਆਉਂਦੀ
ਹਾਂਜੀ- ਹਾਂਜੀ ਨਾਲੇ ਆਪ ਵੀ ਬੰਦ ਕਰਾਉਣਾ ਹੈ ਜੋ ਅੱਜ ਕੱਲ ਉਹ ਕਰਾਉਂਦੇ ਨੇ ਚੈੱਕ ਕਰਾਉਂਦੇ ਨੇ ਕੁੜੀ ਹੈਗਾ ਮੁੰਡਾ ਹੈਗਾ ਜੀ ਚੈਕਿੰਗ ਕਰਾਉਂਦੇ ਨੇ ਆਹ ਵੀ ਰੋਲੇ ਬੰਦ ਕਰਾਨੇ ਜੀ ਜੋ ਇਹਨਾਂ ਨੇ ਡਰਾਮੇ ਪਾਏ ਹੋਏ ਨੇ ਡਾਕਟਰਾਂ ਨੂੰ ਚੁਕਵਾਉਣਾ ਜੀ ਆਹ ਬੰਦ ਕਰਾਵਾਂਗੇ ਸੱਭ ਤੋਂ ਪਹਿਲਾਂ ਜੀ
ਹਾਂਜੀ
ਹਾਂਜੀ ਬੱਸ ਜੀ ਆਹੀ ਰੋਲੇ ਨੇ ਬੱਸ ਆਹੀ ਕਰਾਨੇ ਨੇ ਸਾਰੇ ਬੰਦ ਬੂੰਦ ਫਜ਼ੂਲ ਦੇ ਸਿਰ ਦਰਦੀਆਂ ਹੈਗੀਆਂ ਨੇ ਜੀ ਬੱਚਿਆਂ ਦੀ ਫੀਸਾਂ ਘੱਟ ਕਰਵਾਉਣੀਆਂ ਬੱਚਿਆਂ ਦੀ ਫੀਸਾਂ ਵੇਖੋ ਕਿੰਨੀਆਂ ਮਹਿੰਗੀਆਂ ਮਹਿੰਗੀਆਂ ਕੀਤੀਆਂ ਹੋਈਆਂ ਇਹਨਾਂ ਨੇ
ਹਾਂਜੀ-ਹਾਂਜੀ ਬੱਸ ਗਰੀਬ ਦੇ ਬੱਚੇ ਪੜ੍ਹ ਹੀ ਨਹੀਂ ਸਕਦੇ ਨਾਂ
ਹਨਾ ਜੀ ਉਹ ਕਰਵਾਉਣਾ ਹੈ ਜੀ ਗਰੀਬ ਔਰ ਅਮੀਰ ਨਾ ਇੱਕ ਬਰਾਬਰ ਹੋਣ ਮਤਲਬ ਦੋਵੇਂ ਇੱਕ ਸਕੂਲੇ ਪੜ੍ਹਦੇ ਹਾਂਜੀ- ਹਾਂਜੀ ਆਹ ਕਰਾਣਾ ਜੀ ਇੱਕੋ ਏਕਤਾ ਹੋਏ ਸਾਡੇ ਚ ਉਹ ਕਰਦੇ ਆ ਜੀ ਜਿਵੇਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰਦੇ ਸੀ ਨਾਂ ਵੇਖੋ ਬਾਬਾ ਬੰਦਾ ਸਿੰਘ ਬਹਾਦਰ ਜੀ, ਹਿੰਦੂ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਰਦਾਰ ਬਣਾਇਆ ਸਿੱਖੀ ਸਜਾਈ ਉਹਨਾਂ ਨੂੰ ਜੀ ਆਪਾਂ ਵੀ ਆਹੀ ਚਾਹੁੰਦੇ ਹਾਂ ਜੀ ਕਿ ਸਾਰੀ ਚਲੋ ਸਿੱਖੀ ਨਾ ਸੱਜੋ ਏਕਤਾ ਕਰਕੇ ਤੇ ਰੱਖੋ ਆਪਣੇ ਨੂੰ ਬੰਦਾ ਏਕਤਾ ਕਰਕੇ ਰਹਿਣ ਚ ਪਤਾ ਕਿੰਨਾ ਫਾਇਦਾ ਏ, ਇਕੱਠ ਹੋਣ ਦਾ ਕਿੰਨਾ ਫਾਇਦਾ ਕੋਈ ਸਾਡੀ ਹਿੰਦੁਸਤਾਨ ਦੇ ਉੱਤੇ ਉਂਗਲ ਨੀ ਚੱਕ ਸਕਦਾ ਜੀ ਪਰ ਅੱਜ ਕੱਲ ਕਿੱਥੇ ਸੁਣਦੇ ਨੇ ਅੱਜ ਕੱਲ੍ਹ ਦੇ ਬੀਜ ਹੁੰਦੇ ਨੇ ਜੇ ਲੜਾਈਆਂ ਪੁਆ- ਪੁਆ ਕੇ ਸਰਕਾਰਾਂ ਦਾ ਕੰਮ ਕੀ ਹੈ ਲੜਾਈਆਂ ਪੁਆਉਣੀਆਂ ਬੱਸ ਹੋਰ ਕੀ ਕੰਮ ਰਹਿ ਗਿਆ ਸਰਕਾਰਾਂ ਨੂੰ
ਹਾਂਜੀ-। ਹਾਂਜੀ
ਸਾਰੇ ਹੁਣ ਵੇਖੋ ਪਿੱਛੇ ਸਿੱਧੂ ਮੂਸੇਵਾਲਾ ਮਰ ਗਿਆ ਕਹਿੰਦੇ ਆ ਕਿ ਬਈ ਅਹ ਆਪ ਮਰ ਗਿਆ ਲੋਰਿੰਸ ਬਿਸ਼ਨੋਈ ਕੋਈ ਹੈਗਾ ਗੈਂਗਸਟਰ ਉਹਨੇ ਮਾਰਤਾ। ਐਸਾ ਤਾਂ ਕੁਝ ਹੈ ਹੀ ਨੀ ਜੀ ਆਪ ਹੀ ਮਾਰਿਆ ਤੇ ਨਾਮ ਪਾਤਾ ਉਹਦਾ ਲਾਰੈਂਸ ਬਿਸ਼ਨੋਈ ਦਾ ਜੀ। ਬਸ ਫਜੂਲ ਦੀ ਗੱਲਾਂ ਨੇ ਜੀ ਬਸ ਕਰਾ ਲਓ ਇਹਨਾਂ ਨੂੰ ਬਸ ਸਰਕਾਰਾਂ ਦਾ ਸਾਰਾ ਹੀ ਸਾਜਿਸ਼ ਹੈ। ਕੀ ਅਗਲਾ ਸੱਚਾਈ ਦਾੱਸਦਾਸੀ ਸਿੱਧੂ ਮੂੰਹ ਸੇਵਾ ਲਾ ਵੀ ਵੇਖ ਲੋ, ਅਗਲਾ ਸੱਚੀ ਬੋਲ
ਹਾਂਜੀ -ਹਾਂਜੀ।
ਦਾ ਸੀ ਗਾਣਿਆਂ ਚ ਟੈਮ ਮਾਰ ਰਖਿਆ ਦੇਖੋ ਰਾਜ ਆਂਦੇ ਵਿਚਾਰਾ ਮਾਰਿਆ ਜਵਾਨ ਪੁੱਤ ਮਾਰਤਾ ਅਗਲਿਆਂ ਨੇ, ਆਹ ਵੀ ਵੇਖੋ ਨਾ ਕਿਸੇ ਦਾ ਜਵਾਨ ਪੁੱਤ ਕੀ ਮਾਰਤਾ ਅਗਲੀ ਦੀ ਮਾਂ ਦਾ ਕੀ ਬਣਿਆ ਹੋਣਾ ਜੀ। ਰੋ-ਰੋ ਕੇ ਬਿਲਕ- ਬਿਲਕ ਕੇ ਅਗਲੀ ਦੀ ਮਾਂ ਦਾ ਬੁਰਾ ਹਾਲ ਜੀ ਜਵਾਨ ਪੁੱਤ ਲੰਘ ਗਿਆ ਉਹਦੇ ਹੱਥੋਂ ਨਿਕਲ ਗਿਆ, ਸਾਹਮਣੇ ਅੱਖਾਂ ਵੇਖਦੇ -ਵੇਖਦੇ ਨਹੀਂ, ਤੁਸੀਂ ਕੀ ਪੱਟ ਲਿਆ ਕਿ ਜਿਥੇ ਜਵਾਨ ਪੁੱਤ ਖੋ ਕੇ ਵੀ ਦੱਸੋਰਾ ਤਾਂ ਹੀ ਕਰਕੇ ਆਹ ਕਹਿੰਦੇ ਆ ਕਿ ਅਗਰ ਮੈਂ ਬਣ ਗਈ ਪ੍ਰਧਾਨ ਮੰਤਰੀ ਇੱਕ ਆਪਾਂ ਤੇ ਆਹੀ ਰੋਲੇ ਮੰਗਾਵਾਉਣੇ ਨੇ ਜੀ ਅਗਰ ਜਿੱਥੇ ਉਹ ਕਹਿੰਦੇ ਨੇ ਬਾਲਤਕਾਰ ਵਗੈਰਾ ਕਰ ਦਿੰਦੇ ਨੇ ਜੀ ਬਚ ਜਾਂਦੇ ਨੇ ਸ਼ੇਰ ਖਾਲੀ ਕਰਕੇ ਉਹ ਸਭ ਤੋਂ ਪਹਿਲਾਂ ਆਹ ਸੀ ਖਤਮ ਕਰਨਾ ਜੀ। ਖੜੀ ਖੜੇ ਗੋਲੀ ਮਾਰ, ਕੋਈ ਨਾ ਕੋਰਟ ਲੈ ਕੇ ਜਾਣਾ ਉਹ ਨੀ ਲੈ ਕੇ
ਜਿੰਨੀਆਂ ਕਿੰਨੀ ਕੁੜੀਆਂ ਹੁੰਦੀ ਨੇ
ਕਿ ਹਾਂ ਬਾਈ ਬਲਾਤਕਾਰ ਹੋਇਆ ਹਾਂਜੀ ਹਾਂਜੀ।
ਹਾਂਜੀ ਇਵੇਂ ਬੰਦੇ ਵੀ ਕਹਿੰਦੇ ਕਿ ਐਵੇਂ ਕੱਪੜੇ ਪਾਦੇ ਆ ਤਾਂ ਹੋ ਗਿਆ ਵੇ। ਕੱਪੜੇ ਇੰਝ ਪਾਈਏ ਹੁੰਦਾ ਤਾਂ ਹੋ ਗਿਆ। ਨਿੱਕੀ ਨਿੱਕੇ ਕੁੜੀਆਂ ਦੇ ਹੋ ਰਹੇ ਨੇ ਢਾਈ-ਢਾਈ ਤਿੰਨ-ਤਿੰਨ ਸਾਲ ਦੀ ਕੁੜੀਆਂ ਦੇ ਹੋ ਨੇ ਉਹ ਕਿੰਨੇ ਕੀ ਦੇਖਿਆ ਉਹ ਕੁੜੀਆਂ ਨੇ।
ਹਾਂਜੀ ਸਹੀ ਗੱਲ ਆ ਜੀ ਨਿੱਕੀ ਕੁੜੀਆਂ ਨੇ ਅਹ ਚਲੋ ਉਹ ਛੋੜੋ ਨੱਬੇ ਸਾਲ ਦੀ ਬੁੱਢੀਆ ਦਾ ਰੇਪ ਕਰ ਦਿੰਦੇ ਨੇ ਜੀ, ਬਲਾਤਕਾਰ ਕਰ ਦੇ ਨੇ ਜੀ। ਉਹਨਾਂ ਨੇ ਕੀ ਵਿਗਾੜਿਆ ਬੁੱਢੀਆਂ ਦੇ ਵਿੱਚ ਕੀ ਵੇਖਦੇ ਹੋ ਤੁਸੀਂ ਹਾਂਜੀ ਹਾਂਜੀ।
ਹਾਂਜੀ ਹਾਂਜੀ। ਬਸ ਇੱਕ ਫੋਨਾ ਨੇ ਬੇੜਾਗਰਕ ਕੀਤਾ ਆ ਫੋਨਾ ਦੇਖ ਕੇ
ਹਾਂਜੀ ਹਾਂਜੀ ਸਹੀ ਗੱਲ ਹੈ ਜੀ ਬਸ ਕਿੱਥੇ ਮੰਨਦੇ ਨੇ ਅੱਜ ਕੱਲ ਸਭ ਤੋਂ ਪਹਿਲਾਂ ਤਾਂ ਆਪਾਂ ਆ ਵੀ ਹੀ ਬੰਦ ਕਰਾਉਣਾ ਜੇਕਰ ਪ੍ਰਧਾਨ ਮੰਤਰੀ ਬਣ ਗਏ ਨਾ ਤੇ ਫੋਨ ਦਾ ਵੀ ਰੋਲਾ ਬੰਦ ਕਰਾਉਣਾ। ਕਿ ਅਠਾਰਾਂ ਸਾਲ ਦੇ ਉਤੇ ਦੇ ਬੱਚੇ ਫੋਨ ਚਲਾ ਸਕਦੇ ਨੇ ਜੀ ਉਸ ਤੋਂ ਥੱਲੇ ਫੋਨ ਨੀ ਨੈਟ ਨੀ ਚੱਲੇਗਾ ਉਹਨਾ ਨੂੰ ਆਹ ਕਰਨਾ ਜੀ।
ਹਾਂਜੀ ਹਾਂਜੀ। ਮਰਜੀ ਗੰਦੀ ਜੋ ਕੁੜੀਆਂ ਹੁੰਦੀਆਂ ਵੀਡੀਓ ਗੰਦੀ ਗੰਦੀ ਬਣਾਉਂਦੀ ਹੈ ਇਹ ਵੀ ਨਿ ਬੰਦ ਕਰਨੀ ਚਾਹੀਦੀ ਹੈ ਸਰਕਾਰ ਨੂੰ।
ਹਾਂਜੀ ਹਾਂਜੀ, ਮੈਂ ਤੁਹਾਨੂੰ ਫੇਰ ਕਰਦੀ ਕੋਈ ਆਏ ਨੀ ਜੀ। ਹਾਂਜੀ।
ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ ਠੀਕ।